ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਲ ਐ?
ਮੈਂ ਵਧੀਆ ਤੁਸੀ ਦੱਸੋ?
ਬਸ ਜੀ ਵਧੀਆ। ਬਸ ਜੀ ਬੈਠੇ ਸੀ ਸਮਝ ਨੀ ਆ ਰਯਾ ਕੀ ਕਰਆ।
ਕੀ ਹੋ ਗਆ ਕਯੋ ਪਰਸ਼ਾਨ ਓ?
ਨੀ ਨੀ ਬਸ ਅੱਜ ਕੱਲ ਦਾ ਮਹੌਲ ਦੇਖ ਕੇ।
ਬਸ ਜੀ ਬਸ ਐਹੀ ਗੱਲ ਏ ਨਾ ਅੱਜ ਕੱਲ ਮਹੌਲ ਬੋਹੋਤ ਖਰਾਬ ਚੱਲ ਰਆ ਕੀ ਕੀਤਾ ਜਾਏ।
ਬਸ ਨਾ ਪੁਰਾਨਾ ਟਾਈਮ ਦੇਖੀਏ ਤੇ ਹੁਨ ਦੇਖੀਏ ਨਾ ਬੜਾ ਮਨ ਨੂੰ ਆਂਦਾ ਏ। ਕਿ ਅਸੀ ਫੇਰ ਬੜਾ ਕੁਸ਼ ਦੇਖਆ ਏ ਅੱਛਾ। ਤੇ ਅੱਗੋ ਸਾਡ ਅੱਜ ਦੀ ਜੇੜੀ ਜਨਰੇਸ਼ਨ ਏ ਓ ਨੀ ਦੇਖਦੀ।
ਓ ਨਹੀ ਦੇਖ ਰੀ ਓ ਪਤਾ ਕੀ ਕਰ ਰਿ ਏ ਓ ਵੈਸਟਰਨ ਕਲਚਰ ਨੂੰ ਜਾਦਾ ਅਪਨਾ ਰੀ ਏ। ਹਨਾ ਵੈਸਟਨ ਕਲਚ ਹੋ ਗਆ ਵੈਸਟਰਨ ਡਰੈਸਿਸ ਹੋ ਗਈ ਵੈਸਟ ਵੈਸਟਰਨ ਨੂੰ ਨੀ ਅਪਨਾਈ ਜਾ ਰਿ ਏ। ਹਰ ਚੀਜ਼ ਘੁੰਮਨਾ ਫਿਰਨਾ ਕਲਬਬਿੰਗ ਕਰਨਾ ਹਰ ਚੀਜ਼ ਕਰਨਾ ਓਨਾ ਵਾਸਤੇ ਆਮ ਗੱਲ ਐ। ਅੱਜ ਕੱਲ ਮੰਨੋਗੇ ਕੁੜੀਆ ਵਾਸਤੇ ਵੀ ਪੀਨਾ ਖਾਨਾ ਬੋਤ ਈ ਓ ਐ ਨੋਰਮਲ ਗੱਲ ਐ। ਸਮੋਕ ਕਰਨਾ ਹਰ ਚੀਜ਼ ਕਰਨਾ ਅੱਜ-ਕੱਲ ਕੋਈ ਵੱਡੀ ਗੱਲ ਨੀ ਐ ਕਿ ਹਾਂ ਏ ਫਲਾਨੇ ਦੀ ਕੁੜੀ ਐ ਕਰਦੀ ਪ‌ਈ ਸੀ ਫਲਾਨੇ ਦਾ ਮੁੰਡਾ ਐ ਕਰਦਾ ਪਆ ਸੀ ਨਾ ਅੱਜ-ਕੱਲ ਬੱਚੇ ਬੋਲਦੇ ਨੇ ਆਪ ਆਪਨੀ ਲਾਈਫ ਜੀਓ। ਦੂਸਰੋ ਕੋ ਮਤ ਦੇਖੋ ਕੌਨ ਕਆ ਕਰ ਰਾ ਐ। ਹਨਾ ਮੈਂ ਕਯਾ ਨਯੀ ਬੇਟਾ ਅਸੀ ਏਹੀ ਸਮਾਜ ਈਚ ਰੇਨਾ ਤੇ ਥੋੜਾ ਜਾ ਸਾਨੂੰ ਰਹਨਾ ਪੈਂਦਾ ਓਨਾ ਦੇ ਮੁਤਾਬਿਕ।
ਹਾਂ। ਓ ਲੋਕ ਨਯੀ ਨਯੀ ਬੱਚੇ ਤੇ ਐ ਕੇਂਦੇ ਆ ਕਿ ਅਸੀ ਅਪਨੇ ਘਰ ਵੱਲ ਈ ਆ ਅਸੀ ਅਪਨੇ ਪੈਸੇ ਖਰਚ ਰੇ ਆ ਸਾਡੇ ਮਾਂ-ਪਿਓ ਨੂੰ ਪਤਾ ਅਸੀ ਕੀ ਕਰ ਰੇ ਆ। ਬਸ ਸਾਨੂੰ ਕਿਸੇ ਤੋ ਕੋਈ ਮਤਲਬ ਮਤਲਬ ਨੀ ਐ ਔਰ ਓ ਸਾਨੂੰ ਕੇਂਦੇ ਕਿ ਤੁਸੀ ਰਿਸ਼ਤੇਦਾਰਾਂ ਦੀ ਪਰਵਾਹ ਯਾ ਅਪਨੇ ਆਂਢ-ਗੁਆਂਢ ਦੀ ਪਰਵਾ ਕਯੋ ਕਰਦੇ ਓ।
ਕਯੋ ਕਰਦੇ ਓ ਸਯੀ ਗੱਲ ਏ ਜੀ।
ਜੇ ਮਹੱਲਾ ਐ ਓ ਪਰਵਾਰ ਸੀ, ਹੈਨਾ ਸਭ ਨੇ ਕੱਠ ਠੇ ਸਭ ਦੁੱਖ-ਸੁੱਖ ਕਰਨਾ ਪਰ ਅੱਜ-ਕੱਲ ਨਾ ਓ ਚੀਜਾ ਰੇ ਨੀ ਗਈਆ।
ਰੇਹੇ ਹੀ ਨੀ ਗਈਆ ਸਹੀ ਗੱਲ ਐ ਜੀ ਬਿਲ
ਪੇਲਾ ਆਂਢ-ਗੁਆਂਢ ਚ ਨਾ ਆਪਨੇ ਬੱਚੇ ਪੇਜਦੇ ਸੀ ਨਾ ਤੇ ਬੇਫਿਕਰ ਹੁੰਦੇ ਸੀ, ਪਰ ਆੱਜ-ਕਾੱਲ ਤਾਨੂੰ ਪਤਾ ਤੁਸੀ ਇੰਨੇ ਕੇਸ ਦੇਖ ਚੁੱਕੇ ਓ ਮੈਂ ਕੈਨੀ ਆ ਆਂਢ-ਗੁਾਂਢ ਤਾ ਛੱਡੋ ਰਿਸ਼ਤੇਦਾਰੀ ਚ ਵੀ ਬੱਚੇ ਪੇਜਨ ਦਾ ਹਾਲ ਨੀ ਰੇਆ।
ਨਹੀ ਰੇਆ ਆੱਜ-ਕਾੱਲ ਐਨਾ ਮਹੌਲ ਖਰਾਬ ਹੋ ਗੇਐ ਨਾ ਬੈਹਤ ਜ਼ਾਦਾ ਕਿਸੀ, ਕੋਈ ਕਿਸੀ ਤੇ ਟਰੱਸਟ ਕਰ ਈ ਨੀ ਸਕਦਾ।
ਹਾਂ ਓ ਫੇਰ ਬੱਚੇ ਵੀ ਨਾ ਸਿਰਫ ਆਪਨੇ ਜੋਗੀ ਈ ਰੈ ਕਿ ਓਨਾ ਨੂੰ ਇਯੋ ਓ ਗਯਾ ਕਿ ਚਲੋ ਜਿਵੇ ਬਾਰਲੇ ਲੋਕ ਆਪਨੀ ਜ਼ਿੰਦਗੀ ਜੀਂਦੇ ਐ ਅ ਪਨੇ ਚ ਈ ਮਸਤ ਓ ਕੇ ਅਸੀ ਵੀ ਓਵੇ ਜੀਏ।
ਹਾਂ ਬਿਲਕੁਲ-ਬਿਲਕੁਲ, ਸਈ ਗਾੱਲ ਏ।
ਬੱਚੇਆਂ ਦਾ ਵੀ ਨੀ ਕਸੂਰ ਹੈਗਾ ਤੇ ਕੁਛ, ਦੇਖੋ ਮਹੌਲ ਦਾ ਯਾ ਟਾਈਮ ਦਾ ਕਸੂਰ ਵੀ ਹੈਗੈ।
ਬਿਲਕੁਲ ਜੀ ਬਿਲਕੁਲ ਆੱਜ-ਕਾੱਲ ਲੋਗ ਹਰ ਕੋਈ ਬਦਲ ਗੇਐ ਜਿਵੇ ਨਾ ਆੱਜ-ਕਾੱਲ ਜਿਵੇ ਖੂਨ-ਖੂਨ ਨੇ ਨਾਲ ਵੀ ਨੀ ਬਿਲ ਕੇ ਰੈ ਸਕਦਾ ਕਿ ਹਾ ਇਹਨਾ ਰਿਸ਼ਤਾ ਕੋਈ ਪਰਾ-ਪਰਾ ਦਾ ਰਿਸ਼ ਬਾੱਸ ਖੂਨ ਪਾਨੀ ਓ ਗੇਐ, ਐਵੇ ਲੱਗਦੈ ਕੋਈ ਰਿਸ਼ਤਾ ਕਿਸੇ ਦੇ ਨਾਲ ਨਿਭਾ ਕੇ ਰਾਜੀ ਨੀ ਐ ਹਰ ਕੋਈ ਦੇਖੋ ਆਪਨੇ ਘਾੱਰ ਇਚ ਈ ਮਸਤ ਏ ਕਿਸੇ ਨੂੰ ਕਿਸੇ ਕੋਲ ਲਾ ਲੈਨਾ ਦੇਨਾ ਨੀ ਏ।
ਨਈ ਪੈਲਾ ਪਤਾ ਕੀ ਹੋਂਦਾ ਸੀ ਅਗਰ ਕਿਸੇ ਵੱਡੇ ਪਰਾ ਨੇ ਯਾ ਛੋ ਟੇ ਪਰਾ ਨੇ ਆਪਸ ਚ ਗਾੱਲ ਕੀਤੀ ਐ ਕੋਈ ਗਾੱਲ ਐ, ਓ ਗਾੱਲ ਓਥੇ ਓਨਾ ਨੇ ਨਬੇੜ ਦੇਨੀ ਐ।
ਹਾਂਜੀ।
ਓਨਾ ਨੇ ਕੈਨਾ ਨੀ ਓਨਾ ਨੇ ਕੈਣੈ ਕਿ ਮੇਰੇ ਵੱਡੇ ਪਰਾ ਨੇ ਕੁਛ ਕੈ ਤਾਂ ਫੇਰ ਕੀ ਓ ਗਯਾ।
ਫੇਰ ਕੀ ਹੋ ਗਯਾ।
ਟੇ ਪਰਾ ਨੇ ਕੈਤਾ ਫੇਰ ਕੀ ਓ ਗਯਾ ਪਰ ਆੱਜ-ਕਾੱਲ ਨਾ ਕੈਂਦੇ ਸਾਨੂੰ ਕੇਆ ਤੇ ਕੇਆ ਕਯੋ ਆ
ਕਿਹਾ ਕਯੋ ਹਾਂ ਆੱਜ-ਕਾੱਲ ਛੋਟਾ ਈ ਐਨਾ ਤੇਜ ਏ ਬੋਲੇਗਾ ਵੱਡੇ ਤੇ ਕਿ ਬਾਈ ਤੂੰ ਮੈਨੂੰ ਤੂੰ ਮੈਨੂੰ ਕੇਆ ਤੇ ਕੇਆ ਕਿਵੇ ਤੇਰੀ ਹਿੰਮਤ
ਬਿਲਕੁਲ-ਬਿਲਕੁਲ ਅੱਗੇ ਤਾ ਦੇਖੋ ਪੈਲਾ ਦੇ ਟਾਈਮ ਚ ਕੀ ਓਂਦਾ ਸੀ ਛੋਟੇ ਪੈਨ-ਪਰਾ ਵੱਡੇ ਪੈਨ-ਪਰਾਵਾਂ ਦੇ ਕੱਪੜੇ ਤੋ ਲੈ ਕੇ ਕਿਤਾਬਾ ਤੱਕ ਹੋਰ ਬੜੀਆਂ ਚੀਜਾ ਵਰਤ ਲੈਂਦੇ ਸੀ ਹਨਾ ਤੇ ਆੱਜ-ਕਾੱਲ ਤਾਂ ਸਬ ਕੋਛ ਨਵਾਂ ਵੀ ਮਿਲਦੈ ਜੇ ਕੋਈ ਕਦੀ ਚੀਜ ਪੁਰਾਨੀ ਘਾੱਰ ਪਈ ਹੋਂਦੀ ਹੈ ਵੱਡੇ ਪੈਣ-ਪਰਾ ਦੀ ਤੇ ਫੜਾ ਦੇਦੀ ਐ ਕਿ ਬੇਟਾ ਐ ਲੋੋ ਤੇ ਕੈਨਗੇ ਅਸੀ ਤਾ ਲੈਨਾ ਨੀ ਜੀ ਐ ਤੇ ਸਾਨ ਤਾ ਨਵਾ ਲੈ ਕੇ ਦੋ ਏ ਤਾ ਓਨਾ ਦੈ। ਓ ਦੱਸੋ ਪੈਸੇ ਤਾ ਮਾਂ-ਪਯੋ ਦੇ ਈ ਲੱਗੇ ਐ।
ਪੈਸੇ ਤੇ ਮਾਂ-ਪਯੋ ਦੇ ਈ ਲੱਗੇ ਐ ਸਈ ਗਾੱਲ ਏ।
ਹੈਨਾ ਇ ਸੋਚਦੇ ਈ ਨੀ ਐ, ਬੱਚੇ ਏਨਾ ਨੂੰ ਤੇ ਏ ਹੋਂਦੈ ਕਿ ਜਿੱਦਾਂ ਬਾਰਲੀ ਕੰਟਰੀਆਂ ਚ ਐ ਸੱਬ ਦੇ ਕੋਲ ਆਪਨੇ ਲੈਪਟੋਪ ਆ ਆਪਨੇ ਮੋਬਾਇਲ
ਆ ਆਪਨਾ-ਆਪਨਾ ਮੇਰਾ-ਮੇਰਾ ਕਰਦੇ ਨੇ ਯੇ ਚੀਜ਼ ਮਰੀ ਐ ਮਰੀ ਐ।
ਹਾਂ ਤੇ ਸਾਨੂੰ ਵੀ ਓਵੇ ਕਾਰਕੇ ਦੋ, ਤੁਸੀ ਮਨੋਗੇ ਇੱਕ ਦਿਨ ਨਾ ਮੈਂ ਅਪਨੇ ਬੱਚੇਆਂ ਨੂੰ ਕਿ ਕਯਾ ਮੈਂ ਕਯਾ ਅਗਰ ਅਪਨਾਨਾ ਐ ਨਾ ਵੈਸਟੱਨ ਕਲਚਰ ਤੇ ਤੁਸੀ ਪੂਰਾ ਅਪਨਾਓ, ਕੈਂਦੇ ਕਯੋ ਮੈਂ ਕਯਾ ਓ ਲੋਗ ਨਾ ਪੰਦਰਾ ਸੋਲਾ ਸਾਲ ਦਾ ਬੱਚਾ ਹੁੰਦਾ ਜਾਂਦੈ ਤੇ ਉਨੂੰ ਘੱਰੋ ਕੱਢ ਦੇਂਦੇ ਐ ਬਾਰ। ਕਿ ਜਾਓ ਪੁੱਤਰ ਆਪਨੀ ਕਮਾਓ ਤੇ ਆਪਨੀ ਖਵਾਓ ਆਪੇ ਕਰੋ। ਪੜਨੈ ਪੜੋ ਕਮਾਣਾ ਐ ਕਮਾਓ, ਮੈਂ ਕਯਾ ਫੇਰ ਤੁਸੀ ਪੂਰਾ ਈ ਓ ਕਰੋ।
ਬਿਲਕੁਲ।
ਤੁਸੀਂ ਵੀ ਨਿਕਲੋ ਤੁਸੀਂ ਵੀ ਉਹਨਾ ਨੂੰ ਐਫਡ ਕਰੋ ਤੁਹਾਨੂੰ ਪਤਾ ਲੱਗੇ। ਮੈਂ ਕਿਹਾ, ਬਿਲਕੁਲ ਜਦ ਤੱਕ ਤਾਂ ਤੁਹਾਨੂੰ ਆਪਣਾ ਲਾਲਚ ਹੈ ਜਦ ਤੱਕ ਤੁਹਾਨੂੰ ਖ ਰਿਹਾ ਕਿ ਸਾਡੀ ਮਤਲਬ ਹੋ ਰਿਹਾ ਸੀ। ਚੰਗ ਵੀ ਵਧੀਆ ਚੱਲ ਰਿਹਾ ਘਰ ਹਨ। ਹਾਂ ਹਾਂ ਫੇਰ ਤਾਂ ਤੁਹਾਨੂੰ ਬਹੁਤ, ਫਿਰ ਤਾਂ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਪਰ ਜਦੋਂ ਤੁਹਾਡੀ ਆਪਣੀ ਚੀਜ਼ ਵਾਸਤੇ ਕੋਈ ਗੱਲ ਆਦੀ ਐ। ਫਿਰ ਤੁਸੀਂ ਕਹਿ ਦਿੰਦੇ ਹੋ ਕੀ, ਅਸੀਂ ਤਾਂ ਇੰਨੇ ਮੋਡਰਨ ਆਂ। ਤੇ ਪੂਰੇ ਮਾਡਰਨ ਬਨੋ, ਉਹ ਨੀ-ਉਹ ਨੀ ਕਰਨਾ ਬਸ ਉੱਥੇ ਤਾਂ ਸ ਹਾਂ ਉੱਥੇ ਤਾਂ ਸਿੱਧਾ ਮਨਾ ਕਰ ਦਿੰਦੇ ਐ, ਕਿ ਦੇਖੋ ਉਹ ਵੀ ਉਹ ਲੋਕ ਅਗਰ ਆਪਣੇ ਬੱਚਿਆਂ ਨੂੰ ਇਨਾ ਸਭ ਕੁੱਛ ਕਰਦੇ ਆ ਨਾ ਤਾਂ ਉਹਨਾਂ ਨੇ ਇਹ ਵੀ ਅੱਗੇ ਰੱਖਿਆ ਕਿ ਅਸੀ ਕੀ ਇੰਨੇ ਸਾਲ ਦਾ ਬੱਚਾ ਹੋ ਜਾ ਅਸੀ ਘਰ ਨੀ ਰੱਖਣਾ ਨਿਕਲੋ ਬਾਹਰ ਆਪਣੀ ਕਮਾਈ ਕਰੋ। ਆਪਣਾ ਪੜ੍ਹੋ ਆਪਣਾ ਕਰੋ। ਠੀਕ ਹੈ ਨਾ। ਇਹ ਬਾਕੀ ਚੀਜ਼ਾਂ ਲੈ ਲੈਂਦੇ ਐ, ਉਹ ਨੀ ਫੜਦੇ
ਫੜਦੇ, ਉਹਨਾਂ ਦੇ ਬੱਚੇ ਸੈਲਫ ਡਿਪੈਂਡ ਹੁੰਦੇ ਐ। ਉਹ ਵੀ ਤਾਂ ਦੇਖੋ ਨਾ ਕਿ ਉਹ ਆਪਣਾ ਕੰਮ ਆਪਣੇ ਆਪ ਕਰਦੇ ਨੇ ਆਪਣੀ ਖਾਣਾ ਆਪਣਾ ਰੋ -ਟੀ, ਆਪਣੀ ਹਰ ਚੀਜ਼ ਬਿਲਕੁਲ ਆਪ ਆਪਣੇ ਆਪ ਕਰਦੇ ਨੇ ਆਪਣੇ ਕੱਪੜੇ ਧੋਣਾ ਆਪਣੇ ਹਰ ਚੀਜ਼ ਹੋਣਾ ਨ ਬਚਪਨ ਤੋਂ ਮੈਂ ਕਈ ਵੀਡੀਓ ਦੇਖਣੀ ਆ ਨਿੱਕੇ- ਨਿੱਕੇ ਬੱਚਿਆਂ ਨੂੰ ਉਹਨਾਂ ਨੇ ਸਿਖਾਇਆ ਹੁੰਦਾ ਕਿ ਆਪਣਾ ਕੰਮ ਕੈਸੇ ਕਰਤੇ ਹੈ। ਅਸੀ ਲੋਕ ਤੇ ਆਪਣੇ ਬੱਚਿਆਂ ਦੇ ਅੱਗੇ ਪਿੱਛੇ ਘੁੰਮੀ ਦਾ
ਹਾਂ ਉਹ ਦੇਖੋ ਬੱਚੇ ਕਿੰਨੇ ਮੈਨਰਸ ਨਾਲ ਰੋਟੀ-ਪਾਣੀ ਖਾਂਦੇ ਐ। ਸਾਡੇ ਬੱਚਿਆਂ ਨੂੰ ਕਹਿ ਦੋ, ਜੋ ਆਇਆ ਉਹਨਾਂ ਨੇ ਖਾ ਲੈਣਾ, ਸਾਡੇ ਬੱਚਿਆਂ ਨੂੰ ਕੋਲ ਛੱਤੀ ਨਖਰੇ ਕਰਦੇ ਐ।
ਛੱਤੀ ਨਖਰੇ ਕਰਦੇ ਹੈ ਸਹੀ ਗੱਲ
ਤੇ ਮਾਵਾਂ ਵੀ ਜੋਬ ਕਰਦੀ ਐ।
ਬਿਲਕੁਲ- ਬਿਲਕੁਲ।
ਮਾਂ ਪਿਓ ਬਾਹਰ ਜਾਂਦੇ ਐ ਉਹ ਵੀ ਤਾਂ ਐਡਜਸਟ ਕਰਦੇ ਆ ਪਿੱਛੋਂ
ਐਡਜਸਟ ਕਰਦੇ ਐ ਬਿਲਕੁਲ
ਹਨਾ ਸਾਰਾ- ਸਾਰਾ ਦਿਨ ਕਿਡ ਕੇਰ ਚ ਬੈਠੇ ਰਹਿਣਾ ਫਿਰ ਆਣਾ ਉਹਨਾਂ ਨੇ ਲੈ ਕੇ ਕੇ ਆਣਾ। ਸਾਰਿਆਂ ਨੇ ਬੈਠ ਕੇ ਇਕੱਠਾ ਖਾਣਾ ਪਰ ਇਨਾ ਸਾਡੇ ਬੱਚਿਆਂ ਨੂੰ ਕਹਿ ਦੋ, ਨਾ ਜੀ ਮੈਂ ਇੱਕ ਕਿਹ ਗਾ ਮੈਂ ਮੋਬਾਇਲ ਦੇਖ ਕੇ ਖਾਣਾ ਇੱਕ ਕਿਹ ਗਿ ਮੈਂ ਟੀ ਵੀ ਦੇਖ ਕੇ ਖਾਣਾ ਐ। ਇੱਕੇ ਕਿਹ ਗਾ ਮੈਂ ਹਜੇ ਖਾਣਾ ਹੀ ਨੀ ਐ।
ਖਾਣਾ ਹੀ ਨੀ ਐ, ਕੀ ਬੰਦਾ ਕਰੇਗਾ ਫਿਰ
ਬਿਲਕੁਲ ਬਿਲਕੁਲ।
ਉਹੀ ਤੇ ਬੰਦਾ ਤਾਂ ਇਹੀ ਸੋਚਦਾ ਕਿ ਚੱਲ ਕੋਈ ਨੀ ਸਾਡੇ ਬੱਚੇ ਨੇ ਅਸੀਂ ਨੀ ਪੁੱਛਾਂਗੇ ਤੇ ਕੌਣ ਪੁੱਛੇਗਾ। ਪਰ ਉਹੀ ਚੀਜ਼ ਬੱਚੇ ਸਾਡੇ ਐਵੇਂ ਲੱਗਦਾ ਉਹੀ ਸਾਡੇ ਮਾਂ ਪਿਓ ਬਨੀ ਜਾ ਰਿਹ ਨੇ
ਬਿਲਕੁਲ ਬਿਲਕੁਲ।
ਅੱਗੋਂ ਜਵਾਬ ਦੇਣ ' ਹਰ ਚੀਜ਼ ' ਹਰ ਚੀਜ਼ ਆਪਣੀ ਭੁੱਲਦੇ ਜਾ ਰਹੇ ਨੇ
ਜਿਹੜੀ ਚੀਜ਼ ਤਾਂ ਇਹਨਾਂ ਨੂੰ ਲੱਗ ਰਹੀ ਐ, ਜੋ ਮੈਨੂੰ ਲੱਗਦਾ ਐ ਕਿ ਜਿਹੜੀ ਚੀਜ਼ ਸ ਨਾਲ ਲੱਗ ਰਹੀ ਹੈ ਕਿ ਸਾਡੇ ਮਤਲਬ ਦੀ ਐ ਜ ਤੇੇ ਸਾਨੂੰ ਲਾਭ ਹੋ ਰਿਹਾ ਉਹ ਤੇ ਉਹ ਚੀਜ਼ਾਂ ਲੈ ਰਹੇ ਐ। ਹੁਣ ਜਿਸ ਤਰ੍ਹਾਂ ਮੈਂ ਕਿਆ ਆਪਣੀ ਰੋਟੀ ਆਪ ਬਣਾਓ ਆਪਣੇ ਕੱਪੜੇ, ਸੰਭਾਲੋ ਅਲਮਾਰੀਆਂ ਸੈਟ ਕਰੋ ਆਪਣੇ ਮੈਂ ਇਹੀ ਕਿਆ ਨਾ ਅਲਮਾਰੀਆਂ ਸੰਭਾਲੋ ਕੱਪੜੇ, ਆਪਣੇ ਭਾਂਡੇ ਜਿਹੜੇ ਜੂ ਉਠੇ ਆ ੳਨਾ ਨੂੰ ਮਾੜਾ ਜੇਆ ਪਾਨੀ ਚੋਂ ਕੱਢ ਕੇ ਰੱਖ ਦੋ ਚਲੋ ਧੋਨਾ ਤੇ, ਮਜਾਲ ਏ ਕਰ ਜਨ ਏ।
ਨਾ ਨਾ ੳਹ ਸਾਡੇ ਬੱਚੇ ਤੇ ਅਪਨੇ ਭਾਂਡੇ ਚ ਕੇ ਰਖਦੇ ਵੀ ਨਈ ਏ।
ਮੈਂ ਤਾਂ ੳਈ ਗਲ ਕਰ ਰਈ ਆ ਨਾ, ਜੇ ਸਾਰਾ ਕੁਛ ਆਪਾਂ ੳਨਾਂ ਤੋਂ ਸਿਖ ਰੇ ਆ ਤੇ ਏ ਵੀ ਚੀਜਾਂ ਆਪਾਂ ਫੇਰ ਸਿਖ ਕੀ ਏ ਨਾ ਕਿ ੳਈ ਵੀ ਕੰਮ ਕਰ ਰਏ ਐਂ ੳਹ ਅਪਨੇ ਘਰ ਤੁਸੀ ਦੇਖੋ ਛੋਟੇ ਛੋਟੇ ਬੱਚੇ ਨਾ ੳਧਰ ਵੈਕਊਮ ਚਲਾ- ਚਲਾ ਕੇ ਘਰ ਸਫਾਈ ਕਰਦੇ ਆ। ਮੈਂ ਬੜੀਆਂ ਵੀਡੀਓਸ ਦੇਖੀ ਆਂ, ਮੇਰੇ ਬੜੇ ਨੋ ਬੜੇ ਨੋਨ ਹੈਗੇ ਆ ਬਾਹਰ ਹੈਗੇ ਆ ੳਹ ਦੱਸਦੇ ਐਂ ਕੈਂਦੇ ਸਾਡੇ ਬੱਚੇ ਵੈਕਊਮ ਚਲਾ ਕੇ ਸਫ਼ਾਈ ਕਰ ਦੇਂਦੇ ਇੱਕ, ਇੱਕ ਕਦੀ ਕੋਈ ਗਾਰਡਨ ਦੀ ਜਿਸਰਾਂ ਕਟਿੰਗ ਹੋ ਰੀ ਹੈਗੀ ਕੀ ਏਹੈ ਗਾਰਡਨ ਦੇ ਵਿੱਚ ਕਰ ਰੇਆ ਐ ਗ੍ਰਾਸ ਦੀ ਕਟਿੰਗ, ਕਿ ਘਾ ਵਧ ਗਿਆ ਹੈਗਾ ਚਲੋ ਮਸ਼ੀਨ ਚਲਾ ਕੇ ੳਨੂੰ ਕਰ ਦਿੱਤਾ ਫੇਰ ਸਾਰੀ ਸਫਾਈ ਕਰਦੇ ਐ। ਦੇਖੋ ੳ ਵੀ ਤਾਂ ਕਿੰਨੇ ਕਿੰਨੇ ਕੰਮ ਕਰਦੇ ਈ ਆ ਨਾ, ੳਹ ਨੀ ਗਿਨਦੇ। ੳਨਾਂ ਦਾ ਘੁੰਮਣਾ- ਫਿਰਨਾ ਗਿਨਦੇ ਐ ਕਿ ੳਨਾਂ ਦੇ ਮਾਂ-ਪਿਓ ਦੇਖੋ ਕਿਥੇ ਘੁਮਾ ਕੇ ਲੇਆ ਨੇ, ਤੁਸੀ ਸਾਨੂੰ ਘਰ ਈ ਬਿਠਾਯਾ ਹੋਏਆ, ਬਾਕੀ ਚੀਜਾਂ ਵੀ ਤਾਂ ਦੇਖ
ਬਾਕੀ ਚੀਜਾਂ ਵੀ ਤੇ ਦੇਖੋ ਬਿਲਕੁਲ-ਬਿਲਕੁਲ। ਮੈਂ ਐ ਨੀ ਕੈਂਦੀ ਚਲੋ ਤੁਸੀ ਕੰਮ ਨਈ ਕਰਨਾ ਨਾ ਕਰੋ, ਪਰ ਇੱਕ ਮੈਨਰਸ ਤੇ ਰੱਖੋ ਆਏ-ਗਏ ਦੀ ਇੱਜ਼ਤ ਕਰੋ, ਅਪਨੇ ਤੋਂ ਵੱਡਿਆਂ ਦੀ ਇੱਜ਼ਤ ਕਰੋ, ਅਪਨੇ ਤੋਂ ਛੋਟਿਆਂ ਨੂੰ ਪਿਆਰ ਕਰੋ ਹੈਨਾ। ਐਨੇ ਵੀ ਸੰਸਕਾਰ ਰੱਖੋ ਨਾ, ਸਵੇਰੇ ਉਠੋ, ਨਾਓ-ਧੋਓ, ਪਾਠ ਕਰੋ ਗੁਰਦੁਆਰੇ ਜਾਓ। ਏਨਾ ਕੁ ਵੀ ਕਰੋਗੇ ਨਾ ਤੇ ਸਾਨੂੰ ਤਾਂ ਵੀ ਅੱਛਾ ਲਗੇਗਾ ਕਿ ਸਾਡੇ ਬੱਚੇ ਚਲੋ ਅੱਛੇ ਸੰਸਕਾਰ ਲੈ ਰਏ ਨੇ ਅੱਛੀ ਅੱਛਾ ਕਰ ਰੇ
ਬਿਲਕੁਲ, ਏ ਵੀ ਤੇ ਨਾਲ ਦੇਖੋ ਮੈਨੂੰ ਇੱਕ ਗੱਲ ਹੋਰ ਵਿਚ-ਵਿਚ ਲੱਗਦੀ ਹੈਗੀ ਹੈ ਕਿ ਜਿਸਰਾਂ ਅਗਰ ਤੁਸੀ ਸੋਚਦੇ ੳ ਨਾ ਕਿ ਅਸੀ ਇਕ ਇੱਕ ਆਵਾਜ ਮਾਰੀਏ ਤੇ ਸਾਡੀ ਮਾਂ ਆ ਕੇ ਸਾਡੇ ਕੋਲ ਖੜੀ ਹੋਵੇ ਤੇ ਅਸੀ ਜੇੜਾ ਕੰਮ ਕੇਆ, ਤੇ ੳਹ ਸਾਡੀ ਨਾਲ ਦੀ ਨਾਲ ਹੋਵੇ ਜੇ ਤੁਸੀ ਐ ਸੋਚਦੇ ੳ ਤਾਂ ਤੁਹਾਡੀ ਵੀ ਫਰਜ ਬਨਦਾ ਹੈਗਾ ਕਿ ਜਦੋਂ ਤੁਹਾਡੀਆਂ ਮਾਵਾਂ ਆਵਾਜ਼ਾਂ ਲਗਾਣ ਘਰ ਦੇ ਵੱਡੇ ਆਵਾਜ ਲਗਾਣ, ਤੁਸੀ ਵੀ ਇੱਕ ਆਵਾਜ਼ ਤੇ ਆਓ। ਤੇ ਤੁਸੀਂ ਵੀ ੳਨਾਂ ਲਗਾ ਕਿ ਤੁਸੀ ਸੋਚਦੇ ੳ ਕਿ ਵੱਡੇ ਸਾਰਾ ਕੰਮ ਕਰਨ, ਅਸੀ ਕੁਛ ਨਾ ਕਰੀਏ।
ਅਸੀ ਕੁਛ ਨਾ ਕਰੀਏ ੳਨਾਂ ਦੇ ਤੇ ਦੋ ਮਿਨਟ ਈ ਨੀ ਪੂਰੇ ਹੁੰਦੇ।
ਹੈਨਾ ੳਹ ਗ ੳਹ ਗੱਲ ਗਲਤ, ਹਾਂ, ਏ ਗੱਲ ਨਾ ਗਲਤ ਐ ਮਤਲਬ ਏਹ ਚੀਜ ਮੈਨੂੰ ਸੀਗਾ ਸੇ਼ਦ ਮੇਰੇ ਘਰ ਈ ਐ, ਪਰ ਤੁਆਡੇ ਨਾਲ ਗੱਲ ਕੀਤੀ ਤੁਸੀ ੳਈ
ਨਈ ਨਈ ਜੀ ਹਰ ਘਰ ਵਿਚ ਹਰ ਘਰ ਦੀ ਏਹੀ ਕਹਾਨੀ ਐ, ਅੱਜ-ਕਲ ਬੱਚੇਆਂ ਤੋਂ ਹਰ ਪਰੇਸ਼ਾਨ ਏ ਕਿ ਬੱਚੇ ਮੈਨਸਲੈਸ ਹੂੰਦੇ ਜਾ ਰਏ ਨੇ ਅਪਨਾ ਕਲਚਰ ਭੁਲਦੇ ਜਾ ਰਏ ਨੇ। ਹੂੰ ਹੂੰ।
ਐ ਏ ਕਿ ਚਲੋ ਹਜੇ ਤੱਕ ਤਾਂ ਕਿਰਪਾ ਐ ਵਾਹੇਗੁਰੂ ਦੀ ਕਿ ਚਲੋ ਇਸ ਤਰਾਂ ਦੀ ਕੋਈ ਗੱਲ ਨੀ। ਪਰ ਫਿਰ ਵੀ ਏ ਹੁੰਦਾ ਕਿ ਆਨ ਵਾਲੇ ਟਾਈਮ ਚ ਦਿਮਾਗ ਦਾ ਕੁਛ ਪਤਾ ਨੀ ਹੁੰਦਾ ਕਿ ਕੇੜੇ ਪਾਸੇ ਚਲਾ ਜਾਏ।
ਸਹੀ ਗੱਲ ਏ ਜੀ, ਸਹੀ ਗੱਲ ਏ।
ਹੈਨਾ ਡਰ ਲਗਦਾ ਬਸ। ਤੁਸੀ ਮਾਹੌਲ ਦੇਖ ਦੇਖ ਕੇ ਨਾ ਮਨ ਡਰਆ ਹੋਏਆ ਕਿ ੳਹ ਲੋਕ, ੳਹ ਲੋਕ ਜਿਸਰਾਂ ਕੈ ਦੇਂਦੇ ਹੈਗੇ ਐ ਅਸੀ ਪੁਲਿਸ ਥੱਪੜ ਨੀ ਲਗਾ ਸਕਦੇ ਬਾਹਰਲੀ ਕੰਟਰੀ ਚ, ਅਸੀ ਪੁਲਿਸ ਬੁਲਾ ਲਾਂਗੇ ਐ ਬੱਚੇ ਹੁਨ ਧਮ ਕਿੰਨੇ ਮੈਂ ਕੇਸ ਦੇਖ ਚੁੱਕੀ ਆਂ ਬੱਚਿਆਂ ਧਮਕੀਆਂ ਦਿੰਦੇ ਆ ਦੱਸੋ
ਧਮਕੀਆਂ ਦਿੰਦੇ ਨੇ ਸਈ ਗੱਲ ਏ।
ਐਹੀ ਦੇਖਦੇ ਨੇ ਨਾ ਬਾਰ ਦੀ ਕੰਟਰੀ ਚ ਕੈਂਦੇ ਨੇ ਕਿ ਅ ਜੇੜੇ ਪੇਰੈਂਟਸ ਹੁੰਦੇ ਨੇ ਬੱਚੇ ਨੂੰ ਇੱਕ ਥੱਪੜ ਵੀ ਨੀ ਲਗਾ ਸਕਦੇ।
ਬਿਲਕੁਲ-ਬਿਲਕੁਲ।
ਹਾਂ ਤੇ ਉਹੀ ਐ ਸੋਚਦੇ ਨੇ ਕਿ ਅਸੀਂ ਵੀ ਇੱਥੇ ਐਹੋ ਜਾ ਕਰੀਏ। ਨਾ ਬੱਚਿਆਂ ਨੂੰ ਕੁਛ ਕਈਏ ਤੇ ਨਾ ਕੁਛ। ਚਲੋ ਜੀ ਦੇਖਨੇ ਆਂ ਬੱ ਚੇ ਵਾਹਿਗੁਰੂ ਅਰਦਾਸ ਕਰਾਂਗੇ, ਹਾਂਜੀ ਸਭ ਠੀਕ ਹੋ ਜਾਏ ਹਾਂਜੀ। ਠੀਕ ਏ ਜੀ ਸਸ ਸ੍ਰੀ ਕਾਲ ਜੀ।